ਹੈਲੋ, ਹਾਂਜੀ ਜੀ। ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ ਜੀ।
ਵਧੀਆ ਜੀ ਵਧੀਆ ਜੀ।
ਹਾਂਜੀ ਬੜੇ ਦਿਨਾਂ ਬਾਅਦ ਫੋਨ ਕੀਤਾ ਤੁਸੀਂ ਮੈਨੂੰ।
ਬਸ ਜੀ ਵੀ ਥੋੜਾ ਕੰਮ ਕੁੁੰਮ ਘਰ ਚ ਬਿਜੀ ਸੀ ਗੀ
ਅੱਛਾ ਅੱਛਾ, ਮੈਂ ਵੀ ਕਿਆ, ਮੈਂ ਕਿਆ ਕਿੰਨੇ ਦਿਨ ਹੋ ਗੇ ਫੋਨ ਨੀਂ ਆਇਆ। ਪੈਲਾਂ ਤਾਂ ਮੈਂ ਸੋਚਿਆ ਮੈਂ ਕਰਦੀ ਆਂ, ਫਿਰ ਤੁਆਡਾ ਫੋਨ ਆ ਈ ਗਿਆ ਮੈਨੂੰ।
ਅੱਛਾ ਅੱਛਾ। ਹੋਰ ਜੀ ਕੀ ਕਰਦੇ। ਹਾਂਜੀ ਹਾਂਜੀ।
ਕੁਛ ਵੀ ਨੀ ਕਰ ਰੀ ਸੀ, ਖਾਣਾ-ਖੁਣਾ ਬਣਾਣ ਦੀ ਤਿਆਰੀ ਕਰਦੇ ਪਏ ਆਂ।
ਅੱਛਾ, ਅੱਛਾ।
ਹਂ।
ਚਲੋ ਵਧੀਆ ਐ ਜੀ।
ਹਂ।
ਹੋਰ ਨਾਸ਼ਤਾ ਕਰ ਲਿਆ ਜੀ।
ਹਾਂਜੀ ਹਾਂਜੀ, ਨਾਸ਼ਤਾ ਬਣਾ ਲਿਆ ਸੀ ਸਵੇਰੇ ਖਾ ਨਾਸ਼ਤਾ ਕਰਕੇ ਹੁਣ ਫਿਰ ਦੁਪਹਿਰ ਦੀ ਸੋਚੋ। ਦੁਪਹਿਰੇ ਕੀ ਬਣਾਣਾ, ਕੀ ਕਰਨਾ, ਕੀ ਖਾਣਾ। ਬਸ
ਅੱਛਾ, ਅੱਛਾ ਅੱਛਾ।
ਨਾਸ਼ਤੇ ਚ ਕੀ ਬਣਾਇਆ ਸੀ।
ਨਾਸ਼ਤੇ ਚ ਅਸੀਂ ਕੀ ਬਣਾਇਆ ਸੀ, ਸਵੇਰੇ ਪਨੀਰ ਬਣਾਇਆ ਸੀ ਅਸੀਂ। ਬੱਚੇ ਫਿਰ ਲੰਚ ਲੈ ਕੇ ਜਾਂਦੇ ਨਾਂ ਨਾਲ ਤੇ ਫਿਰ ਓਨਾਂ ਨੂੰ ਬਣਾ ਕੇ ਦਿੱਤਾ।
ਅੱਛਾ, ਅੱਛਾ, ਅੱਛਾ।
ਹਂ।
ਬੱਚੇ ਕਿੰਨੇ ਵਜੇ ਜਾਂਦੇ ਨੇ ਕੰਮ ਤੇ, ਕਿੰਨੇ ਵਜੇ ਬਣਾਂਦੇ ਓ ਨਾਸ਼ਤਾ।
ਨਾਸ਼ਤਾ ਤਾਂ ਦੇਖੋ ਜੀ, ਮੇਰਾ ਦੋ ਵਾਰੀ ਸਵੇਰੇ ਬਣਦਾ ਨਾਸ਼ਤਾ, ਪੈਲਾਂ ਸਵੇਰੇ ਸੱਤ ਵਜੇ ਬਣ ਸਾਢੇ ਪੌਣੇ ਸੱਤ ਬਣਦਾ।
ਅੱਛਾ। ਅੱਛਾ, ਅੱਛਾ। ਅੱਛਾ।
ਫਿਰ ਬੱਚਿਆਂ ਲਈ ਬਣਾਈ ਦਾ, ਬੱਚੇ ਦਸ ਦਿ ਨਾਲ ਲੈ ਕੇ ਲੰਚ ਲੈ ਕੇ। ਥੇ ਵੀ ਜਾਂਦੇ ਨੇਂ, ਹਂ।
ਤੇ ਜਿਵੇਂ ਫੇਰ ਉਸ ਤੋਂ ਬਾਅਦ ਕੀ ਕਰਦੇ ਓ, ਨਾਸ਼ਤਾ ਬਣਾਣ ਤੋਂ ਬਾਅਦ ਫੇਰ ਦੁਪਹਿਰ ਦੀ ਤਿਆਰੀ।
ਅ ਦੁਪਹਿਰ ਦੀ ਤਿਆਰੀ, ਕੁਛ ਫਿਰ ਮੇਰੇ ਕੋੋ ਬੱਚੇ ਆ ਜਾਂਦੇ ਪੜ੍ਹਨ ਲਈ ਛੋਟੇ-ਛੋਟੇ ਓਨ੍ਹਾਂ ਨੂੰ ਪੜ੍ਹਾਂਦੀ ਆਂ ਅੱਜ-ਕਲ ਛੁੱਟੀਆਂ ਚੱਲ ਰਈਆਂ ਇਸ ਕਰਕੇ ਓਨਾਂ ਨੂੰ ਪੜ੍ਹਾਈ ਦਾ।
ਅੱਛਾ ਅੱਛਾ। ਤੇ ਬੱਚੇ ਜੇੜੇ ਟਿਵੀਸ਼ਨ ਆਂਦੇ ਨੇ, ਨਾਨੀ ਘਰ ਨੀਂ ਗੇ।
ਨਈਂ ਨਈਂ, ਓਂ ਬੜੀ ਦੂਰ-ਦੂਰ ਦੇ ਬੱਚੇ ਨੇ, ਜੈਸੇ ਗਾਂਓ ਦੇ ਬੱਚੇ ਹੁੰਦੇ ਨੀਂ। ਓ ਅਪ੍ਰੈਲ ਮਈ ਜਿਵੇਂ ਖੇਤੀਆਂ ਹੁੰਦੀਆਂ ਓਨਾਂ ਦੀਆਂ, ਖੇਤੀ ਦੀ ਕਟਾਈ ਚ ਚੱਲ ਜਾਂਦੇ ਆ। ਦੋ-ਦੋ, ਤਿੰਨ-ਤਿੰਨ ਮੀਂਨੇ ਲਾ ਆਂਦੇ ਆ, ਫੇਰ ਏ ਜੂਨ ਦੀਆਂ ਛੁ ਛੁੱਟੀਆਂ ਚ ਤੇ ਕੱਟੀ ਈ ਜਾਂਦੇ ਆ ਤੇ ਵੈਸੇ ਵੀ ਅੱਜ-ਕਲ ਪੜ੍ਹਾਈਆਂ ਇੰਨੀਆਂ ਜ਼ਿਆ ਹੋ ਗਈਆਂ ਬੱਚੇ ਜਾਂਦੇ ਈ ਨੀਂ।
ਅੱਛਾ। ਚਲੋ ਕੋਈ ਗੱਲ ਨੀਂ, ਅੱਜ-ਕਲ ਵੈਸੇ ਵੀ ਕੋਈ ਜਾ ਕੇ ਇੰਨਾ ਜਾਂਦਾ ਨੀਂ, ਘਰ ਈ ਸਭ ਰੇਂਦੇ।
ਹਾਂਜੀ ਹਾਂਜੀ, ਹੋਰ ਹੁਣੇ ਈ ਮੈਨੂੰ ਹਾਂ, ਏਸ ਮੀਂਨੇ ਨਨਾਨ ਆਈ ਦੀ ਐ, ਮਤਲਬ ਕਿ ਨਨਾਨ ਈ ਲਗਦੀ ਐ। ਸਾਹਮਣੇ ਸਾਡੇ ਘਰ ਦੇ ਰੈਂਦੀ ਏ। ਓ ਤਾਂ ਕੈ ਰਈ ਮੇਰਾ ਮਨ ਹੀ ਨਈ ਲੱਗਦਾ ਪਿਆ ਭਾਬੀ ਆਪ ਕਹਾਂ ਚਲੇ ਗਏ ਹੋ। ਫਿਰ ਹੁਣ ਵੀਡੀਓ ਕਾੱਲ ਕੀਤੀ ਉਹਨੇ ਮੇਰੇ ਨਾਲ ਸ਼ਾਇਦ ਹੁਣ ਮੈਂ ਉਨਾਂ ਨੂੰ ਮਿਲਨ ਜਾਵਾਂ।
ਅੱਛਾ-ਅੱਛਾ
ਹੂੰ
ਤੇ ਉਨਾਂ ਨੂੰ ਬੁਲਾ ਲੈਣਾ ਸੀ।
ਓ ਕੈ ਰਿਆ ਅਸੀਂ ਚਲਾ ਜਾਣਾ ਏ। ਫਿਰ ਮੈਂ ਕਿਦੇ ਨਾਲ ਆਵਾਂਗੀ ਕਿਦੇ ਨਾਲ ਜਾਵਾਂਗੀ। ਤੇ ਤੁਸੀਂ ਆ ਜਾਓ ਏਦਾਂ ਕਰੋ ਤੁਸੀਂ ਤੇ ਇਧਰ ਆਣਾ ਈ ਏ ਤੇ ਤੁਸੀਂ ਆ ਜਾਓ। ਮੈਂ ਕਿਆ ਚਲੋ ਕੋਈ ਗੱਲ ਨੀ ਮੈਂ ਆ ਜਾਗੀ ਤੁਹਾਨੂੰ ਮਿਲਨ
ਚਲੋ ਵਧੀਆ ਫਿਰ ਤੇ ਜੀ। ਪਿਆ ਜਿੱਥੇ ਪਿਆਰ ਹੁੰਦਾ ਐ ਜੀ ਉੱਥੇ ਈ ਬੁਲਾਉਂਦੇ ਨੇ ਜੀ।
ਕੈ ਰੀ ਮੇਰਾ ਕੱਲ ਦਾ ਭਾਬੀ ਮਨ ਈ ਨੀ ਲੱਗਦਾ ਪਿਆ ਮੈਨੂੰ ਤੂੰ ਦਿੱਖਦੀ ਨੀ ਪਈ। ਮੇਰਾ ਮਨ ਈ ਨੀ ਲੱਗਦਾ ਪਿਆ ਤਾਂ ਮੈਂ ਕਿਆ ਮੈਂ ਤੂੰ ਰਾਤੀ ਆ ਜਾਂਦੀ ਨਈ ਬਸ ਉਦੇ ਪਾਪਾ ਪਾ ਦਾ ਬਰਡੇ ਸੀ ਨਾ। ਓ ਆਪਣੇ ਪਾਪਾ ਦੇ ਬਰਡੇ ਤੇ ਹਰ ਸਾਲ ਆਂਦੀ ਏ। ਹੂੰ ਉਦੇ ਪਾਪਾ ਦਾ ਬਰਡੇ ਤੇ ਮੇਰੇ ਬੇਟੇ ਦਾ ਬਰਡੇ ਇੱਕੋ ਦਿਨ ਦਾ ਹੁੰਦਾ।
ਅੱਛਾ-ਅੱਛਾ ਤੇ ਫਿਰ ਓ ਕੀ ਕੈਂਦੇ ਨੇ ਹੁਣ ਤੁਸੀਂ ਜਾਓਗੇ।
ਹਾਂ ਨਈ-ਨਈ ਓ ਤਾਂ ਬੜਾ ਕਰਦੀ ਏ ਜੀ ਵੇਖੋ ਓ ਤੇ ਮੇਰੇ ਬੇਟੇ ਲਈ ਕੇਕ ਵੀ ਲਿਆਂਦੀ ਹੁੰਦੀ ਸੀ ਕੇਕ ਕਟਵਾਂਦੀ ਸੀ। ਬੋਤ ਜਾਦਾ ਮਤਲਬ ਬੋਤ ਜਾਦਾ ਕਰਦੀ ਸੀ ਉਦਾ ਆਪਣੀ-ਆਪਣੀ ਰੀਅਲ ਭਾਬੀ ਨਾਲ ਇੰਨਾ ਪਿਆਰ ਨਈ ਐ। ਜਿੰਨਾ ਉਦਾ ਮੇਰੇ ਨਾਲ ਐ। ਵੇਖੋ ਉਨੇ ਫੋਨ ਕਰਕੇ ਸਪੈਸ਼ਲ ਮੈਨੂੰ ਬੁਲਾਇਆ।
ਅੱਛਾ ਤੇ ਹੁਣ ਤੁਸੀਂ ਜਾਓਗੇ।
ਜਾਉ। ਹਾਂਜੀ-ਹਾਂਜੀ ਛੋਟੇ ਵਾਲੇ ਬੇਟੇ ਨੂੰ ਫੋਨ ਹਾਂਜੀ- ਹਾਂਜੀ ਲੰਚ ਬਣਾ ਲੰਚ ਹੁਣ ਵੇਖੋ ਤੀਜੀ ਵਰੀ ਲੰਚ ਬਣੇਗਾ।
ਹੋਰ ਫਿਰ ਆਰਾਮ ਨਾਲ ਆ ਜਾਗੇ ਨਾ ਸ਼ਾਮ ਦੇ ਟਾਈਮ ਆ ਜਾਂਗੇ।
ਕੱਲ ਤੁਹਾਡੇ ਬਰਡੇ ਦਾ ਬ ਬ ਬੱਚੇ ਦਾ ਬਰਡੇ ਸੀ।
ਹਾਂਜੀ-ਹਾਂਜੀ
ਅੱਛਾ-ਅੱਛਾ ਫਿਰ
ਬਰਡੇ ਸੈਲੀਬਰੇਟ ਹਾਂਜੀ ਸੈਲੀਬ੍ਰਟ ਕੀ ਮਤਲਬ ਕਿ ਅਸੀਂ ਖੁਦ ਤੇ ਕੀਤਾ ਹੀ ਨਈ ਸੈਲੀਬ੍ਰਟ ਅੱਜ ਕੱਲ ਟਰੈਂਡ ਬਣ ਗਿਆ ਦੋਸਤ ਪੈਲਾਂ ਰਾਤ ਨੂੰ ਬਾਰਾਂ ਵਜੇ ਕੇਕ ਲੈ ਆਏ ਕੱਟਿਆ ਕੁੱਟਿਆ ਓ ਖਾਧਾ ਓ ਫਿਨਿਸ਼ ਕੀਤਾ ਫਿਰ ਉਦੀ ਅਪ ਆਪਣੀ ਇੱਕ ਫਰੈਂਡ ਬਣੀ ਹੋਈ ਏ ਓ ਲੈ ਆਈ ਕੇਕ ਓ ਕੱਟਿਆ ਫਿਰ ਉਦਾ ਰਾਤੀ ਫਿਰ ਫਰੈਂਡ ਉਦਾ ਕਜਨ ਬ੍ਰਦਰ ਆ ਗਿਆ। ਉਦਾ ਦੋਸਤ ਆ ਗਿਆ ਫਿਰ ਓ ਵੀ ਕੇਕ ਲੈ ਆਏ। ਬਸ ਆਪਾਂ ਕੱਲ ਤਾਂ ਪੂਰਾ ਦਿਨ ਕੇਕ ਈ ਖਾਂਦੇ ਰਏ ਆਂ।
ਰੋਟੀ ਨੀ ਬਣਾਈ।
ਨਈ ਰੋਟੀ ਬਣਾਈ ਰੋਟੀ ਹੁਣ ਜੇੜੀ ਫਰੈਂਡ ਆਏ ਦੇ ਸੀ ਉਨਾ ਲਈ ਤੇ ਬਣਾਣੀ ਈ ਸੀ ਨਾ।
ਉਨਾਂ ਲਈ ਉਨਾਂ ਲਈ ਬਣਾਏ ਉਨਾਂ ਨੂੰ ਅਸੀਂ ਪੁੱਛ ਲਿਆ ਸੀ ਤੁਹਾਡਾ ਫੇਵਰੇਟ ਕੀ ਏ ਖਾਣਾ ਉਨਾਂ ਨੇ ਰਾਜਮਾਂ ਚਾਵਲ ਕਹੇ, ਰਾਜਮਾਹ ਚਾਵਲ ਬਣਾਏ ਸੀ।
ਠੀਕ ਹੈ।
ਹਮ। ਹੋਰ, ਤੁਸੀਂ ਕੀ ਕਰਦੇ ਅੱਜ ਕੱਲ੍ਹ?
ਤਾਂ ਨ ਨਾਲ ਚੱਲੀਏ ਯਾਰ, ਹਫਤੇ ਬਾਅਦ ਹੀ
ਨਹੀਂ ਨਹੀਂ, ਹੋ ਰਿਹਾ। ਆਪ, ਉਹ ਆਪਣੀ ਮੰਮਾ ਨਾਲ ਗੱਲ ਕਰਕੇ ਆਏ ਸੀ। ਬਈ ਮੰਮਾ, ਮੈਂ ਆਪਣੇ ਦੋਸਤ ਦੇ ਘਰ ਚੱਲੀ ਹ। ਤੇ ਮੈਂ ਸ਼ਾਮ ਨੂੰ ਆਵਾਂਗੀ।
ਅੱਛਾ, ਅੱਛਾ।
ਫਿਰ ਤੋਂ ਠੀਕ ਰਹਿੰਦਾ, ਨਹੀਂ ਤੇ ਮਾਂ ਪਿਓ ਪਰੇਸ਼ਾਨ ਹੋ ਜਾਂਦੇ ਆ, ਕੀ ਹਿਸਾਬ ਹੈ ਕੀ ਨਹੀਂ, ਇਸ ਕਰਕੇ ਉਹ ਦੱਸ ਕੇ ਆਏ ਸੀ।
ਹ- ਸਹੀ ਹੈ ਜੀ, ਅੱਜ ਕੱਲ ਓਦਾਂ ਵੀ ਮਾਹੌਲ ਠੀਕ ਨੀ ਹੈ। ਮਾਂ ਬਾਪ ਨੂੰ ਪਤਾ ਹੋਣਾ ਚਾਹੀਦਾ।
ਹ ਹਾਂਜੀ-ਹਾਂਜੀ, ਮਾਹਲ ਬਹੁਤ ਖ਼ਰਾਬ ਹੈ। ਬੱਚੇ ਪਰੇਸ਼ਾਨ ਕਰ ਲਣ
ਹਾਂਜੀ, ਅੱਜ ਕੱਲ ਕਿਉਂ ਕ ਹੋ ਗਿਆ? ਡਬਲ ਬੰਨੀ, ਕਰਦੀ ਨਾ। ਦੋ ਤਿੰ ਦਾ ਬਤਾ, ਸਾਰੇ-ਸਾਰੇ ਬੱਸ ਫ ਖੇਡ ਲੀ ਰੰਗ, ਤੇ ਜਿਵੇਂ ਹੁਣ
ਮੈਨੂੰ ਗੱਲਓ
ਤੇ, ਹੁਣ ਘਰ ਹੀ ਉਹ?
ਹਾਂਜੀ ਹਾਂਜੀ, ਆਪਣੀਆਂ ਦਲੀਜਾਂ 'ਚ ਬੈਠੀ ਦੀ ਆ, ਸਾਹਮਣੇ ਵਾਲਾ ਡੋਗੀ ਆ ਵੀ ਮੈਨੂੰ ਵੇਖ ਕੇ ਬੋਲੀ ਜਾਂਦਾ ਬ, ਬਤਾਓ ਮੈਂ ਬਾਤ ਤੋਂ ਆਪ ਸੇਂ ਕਰ ਰਹੀ ਹੂੰ, ਵੋ ਸੋਚਰਾ ਮੇਰੇ ਸਾ ਕਰ ਰਹੀ ਹੈ। ਵੋਂ ਐਸੇ ਟੈਂ ਟੈਂ, ਕਰੀ ਜਾ ਰਿਹਾ ਜੀ।
ੳ, ਕੋਈ ਨਹੀਂ। ਉਹਨੂੰ ਬਾਹ, ਬਾਹਾਨ ਦਿਆ ਕਰੋ ਨਾ।
ਨਹੀਂ ਮਾਰਾ ਨੀ ਹੈ ਜੀ, ਉਹ ਸਮਣੇ ਗਰਕਾ, ਬਸ ਉਹ ਕੋ ਪਤਾ ਨਹੀਂ ਕਿਆ 'ਚ ਕਿਆ ਹੋਦਾ ਉਸ ਤੋਂ ਦਿੱਕਤ ਹੋਤੀ ਹੈ ਕਿਆ ਹੈ, ਪਤਾ ਨੀ ਹਮ ਨਯੇ ਹੈ। ਦੇਖਤਾ ਹਮੈਂ, ਵੀ ਜੇ ਕੌਣ ਆ ਗਿਆ ਜਾ ਪੇ।
ਅੱਛਾ, ਅੱਛਾ। ਚਲੋ ਕੋਈ ਬਾਤ ਨੀ, ਤੋ ਅਬ ਆਪ ਲੰਚ ਮੈਂ ਕਿਆ ਬਣਾ ਰਹੇ?
ਲੰਚ ਮੈਂ ਹਮ ਨੇ ਆਜ, ਖਿਚੜੀ ਬਣਾਈ ਹੈ ਚਨੇ ਕੀ ਦਾਲ ਕੀ। ਕੱਲ ਗੁਰਦਆਰੇ ਮੈਂ ਲੈ ਕੇ ਗਏ ਥੇ, ਵਾਂ ਤੇ ਦਾਲ ਬਚ ਗਈ ਸੀ ਥੋੜੀ ਸੀ ਉਹੀ ਦਾਲ ਮੈਂ ਫਰਿਜ ਮ ਰੱਖਦੀ ਸੀ। ਮੈਨੇ ਕ ਤ ਕਲ ਬਣਾ ਲੈਂਗੇਂ। ਬੱਚੋ ਕੋ ਤਾਂ ਦੇ ਦਿਆ, ਅਬ ਮੈਂ ਮੇਰਾ ਛੋਟਾ ਬੇਟਾ ਆ, ਬੇਟੀ ਮੇਰੀ ਉਧਰ ਜਾ ਰਹੀ, ਹਮ।
ਤੀਨ ਵ, ਉਹ ਤੇਜ ਵਾਲੀ ਮ ਬਨਾਈਯੋ ਬਾਈ, ਉਹ ਅੱਛਾ- ਅੱਛਾ। ਚਲੋ, ਤੇ ਬੇਟਾ ਹੁਣ ਗਿਆ ਕੰਮ ਤੇ?
ਹਾਂ ਉਸਕ ਤਿਆਰ ਕਰ ਰਹੀ, ਅਭ ਉਠਾਆ, ਅਭੀ ਵਾਸ਼ਰੂਮ ਹੋ ਕੇ ਆਇਆ ਹੈ। ਅ ਉਸ ਕੋ ਪੁੂਛ ਰਹੀ ਹੂੰ ਕਿਆ ਖਾਏਗਾ, ਦੂਧ ਪੀਏਗਾ, ਖਾਨਾ ਖਾਏਗਾ, ਕਿਆ ਕਰੇਗਾ। ਅਭੀ ਤੋਂ ਕੁਛ ਬਤਾ ਨਹੀਂ ਰਹਾ।
ਅੱਛਾ, ਅੱਛਾ।
ਅਭੀ ਦੇਖੋ ਖਾਣਾ ਖਾਤਾ ਹੈ ਜਾਂ ਕਿਆ ਕਰਤਾ ਹੈ ਜਾਂ ਵਾਂ ਜਾ ਕੇ ਖਾਤਾ ਹੈ।
ਚਲੋ ਖਾਣਾ ਖਵਾ ਕੇ ਭੇਜਣਾ ਆਰਾਮ ਨਾਲ ਕੋਈ ਗੱਲ ਨੀ।
ਹੂੰ।
ਸਭ ਕਰਾ ਕੇ ਆਰਾਮ ਨਾਲ ਨਾਸ਼ਤਾ-ਨੁਸ਼ਤਾ ਕਰਰਾ ਕੇ ਦਵਾਈ-ਦਵੁਈ ਦੇ ਕੇ ਸ
ਹੂੰ ਹਾਂਜੀ।
ਓਦਾਂ ਠੀਕ ਐ।
ਹਾਂ-ਹਾਂ ਠੀਕ ਐ।
ਚਲੋ ਅਛੀ ਗੱਲ ਐ।
ਹੂੰ।
ਤੇ ਮਤਲਬ ਤੁਸੀਂ ਬਾਰਾਂ ਸਾਢੇ ਬਾਰਾਂ ਵਜੇ ਤੱਕ ਲੰਚ ਬਣਾ ਲਿੰਦੇ ਓ ਇਕ ਵਾਰੀ।
ਖਾਣਾ ਮੇਰਾ ਬਣ ਗਿਆ ਅਬ ਲੰਚ ਬੋਕਸ ਮੈਂ ਇਸਕੇ ਪਾਪਾ ਕਣੀ ਓ ਡਾਲੂੰਗੀ ਮੇਰੇ ਦੋ ਚਾਰ ਬਰ ਬਰਤਨ ਸਾਫ਼ ਕਰੂੰਗੀ ਔਰ ਉਧਰ ਸੇ ਮੇਰਾ ਬੇਟਾ ਤਿਆਰ ਹੋ ਜੇਗਾ ਫਿਰ ਹਮ ਦੋਨੋ ਨਿਕਲ ਜਾਏਗੇ। ਓ ਆਪਣੇ ਪਾਪਾ ਕੋ ਖਾਣਾ ਦੇ ਆਏਗਾ। ਹਾਂ ਨਈ ਘਰੇ ਲੋਕ ਲਗਾ ਦਾਂਗੇ ਨਾ।
ਅੱਛਾ-ਅੱਛਾ।
ਹਾਂ ਫਿਰ ਸ਼ਾਮ ਕੋ ਆ ਜਾਂਗੇ ਜੈਸੇ ਮੇਰਾ ਬੜਾ ਬੇਟਾ ਆਏਗਾ ਮੈਂ ਉਸਕੇ ਸਾਥ ਆਜਊਗੀ ਓਰ ਵੋ ਛੋਟੇ ਵਾਲਾ ਫਿਰ ਵੋ ਰਾਤ ਕੋ ਆਤਾ ਹੈ ਓ ਆਪਣੇ ਚਾਚਾ ਕੇ ਸਾਥ ਕਾਮ ਕਰਤਾ ਨਾ ਤਾਂ ਫਿਰ ਮੈਂ ਆਪ ਆਪਣੇ ਬੜੇ ਵਾਲੇ ਬੇਟੇ ਕੋ ਫੋਨ ਕਰ ਦੂੰਗੀ ਕੀ ਬੇਟਾ ਮੁਝੇ ਇਧਰ ਸੇ ਆ ਕੇ ਲੇਜੀਓ। ਫਿਰ ਵੋ ਮੁਝੇ ਲੇ ਜਾਏਗਾ।
ਠੀਕ ਐ ਚਲੋ ਅੱਛੀ ਗੱਲ ਐ ਅੱਜ ਕੱਲ੍ਹ ਬੱਚੇ ਕੰਮ ਕਰਦੇ ਨੀ ਪਰ ਥੋਡੇ ਬੱਚੇ ਵਧੀਐ ਕੈਣਾ ਮੰਨਦੇ ਨੇ ਸਭ ਐ।
ਬਾਈ ਪਤਾ ਨੀ ਹਾਂ ਬਸ ਅਜਿਈ ਐ ਭਗਵਾਨ ਉਸਦੇ ਉੱਪਰ ਕਿਰਪਾ ਬਣਾਏ ਰੱਖੇ ਜਈ ਚਈਏ।
ਹਾਂਜੀ। ਚਲੋ।
ਬਾਕੀ ਅੱਜ ਥੋਨੂੰ ਪਤਾ ਈ ਐ।
ਇੱਕ ਗੁੱਡੀਆ ਨੂੰ ਕੋਲ ਕਰੀਐ।
ਹਾਂਜੀ?